ਹੈ ਹੈਲੋ ਸਤਿ ਸ਼੍ਰੀ ਅਕਾਲ ਭਾਜੀ ਜੀ।
ਸਤਿ੍ ਸ਼੍ਰੀ ਅਕਾਲ ਜੀ ਬਹੁਤ ਵਧੀਆ ਜੀ ਬਹੁਤ ਵਧੀਆ ਹੋਰ ਤੁਹਾਡੇ ਘਰ ਪਰਿਵਾਰ ਸਭ ਵਧੀਆ।
ਵਧੀਆ ਵਧੀਆ ਸ਼ਾਇਦ ਨੈਟਵਰਕ ਵੀਕ ਹੈ ਨਾ।
ਹਾਂਜੀ ਕੋਈ ਗੱਲ ਨਹੀਂ ਜੀ ਹੋਰ ਦੱਸੋ ਜੀ ਡਿਨਰ ਡਿਨਰ ਦਾ ਟਾਈਮ ਹੋ ਗਿਆ। ਤੇ ਫੇਰ ਰੋਟੀ ਠੀਕ ਹੈ ਮੈਂ ਰੋਟੀ ਖਾ ਰਿਹਾ ਸੀ ਮੈਂ ਦੋ ਮਿੰਟ ਮੈਂ ਕੁਛ ਪੁੱਛਣਾ ਜ਼ਰੂਰੀ ਏ ਨੌਲੇਜ ਲੈਲਾ ਜੇ ਜੀ ਜੀ ਹੋਰ ਦੱਸੋ ਜੀ ਕੋਈ ਖਾਸ ਗੱਲ ਤੁਹਾਡੇ ਕੋਈ ਤੁਸੀਂ ਪੁੱਛਣਾ ਚਾਹੋ?
ਬਸ ਹੁਣ ਡਿਨਰ ਦੀ ਤਿਆਰੀ ਹੈ ਸਵੇਰੇ ਮੰਡੇ ਕੱਲ੍ਹ ਜਾਵਾਂਗੇ ਡਿਊਟੀ 'ਤੇ ਬੈਂਕ
ਜੀ ਜੀ ਬਿਲਕੁਲ ਸਹੀ ਗੱਲ ਏ ਬਿਲਕੁਲ ਸਹੀ ਕਹਿੰਦੇ ਉਹ ਜੀ
ਕੰਮ ਕੰਮ ਕਰਨ ਨਾਲ ਹੀ ਸਰਣਾ ਭਾਜੀ ਹਾਂਜੀ।
ਗੱਲ ਇਹ ਇਕ ਗੱਲ ਕਹਿ ਰਹੇ ਸੀ ਤੁਹਾਨੂੰ
ਹਾਂਜੀ।
ਹਾਂਜੀ ਮੈਂ ਕਹਿ ਰਿਹਾ ਸੀ ਮੈਂ ਉਹੇ ਨਾ ਆਪਣੇ ਦੋਸਤ ਦੇ ਨਾਲ ਨਾ ਪਿਛਲੇ ਹਫ਼ਤੇ ਫਿਲਮ ਦੇਖਣ ਗਿਆ ਸੀ। ਠੀਕ ਹੈ ਜੀ ਠੀਕ ਹੈ ਓਕੇ ਜੀ ਤੇ ਏਸ਼ੀ ਫਿਲਮ ਇੰਗਲਿਸ਼ ਮੂਵੀ ਸਾਢੇ ਤਿੰਨ ਘੰਟੇ ਦੀ ਹੁੰਦੀ ਏ ਤੇ ਫਿਰ ਸਾ ਇਕ ਫੈਮਿਲੀ ਬੈਠੀ ਹੋਈ ਸੀ ਕੱਪਲ ਐਦਾ ਮੁੰਡੇ ਉਹ ਮੁੰਡੇ ਨੂੰ ਚਸ਼ਮਾ ਲੱਗਿਆ ਦਾ ਸੀ ਸਾਢੇ ਸਾਢੇ ਤਿੰਨ ਘੰਟੇ ਤੱਕ ਉਹ ਮੁੰਡਾ ਲੈ ਕੇ ਨਹੀਂ ਬੈਠਾ ਗਿਆ, ਉਹ ਆਏ ਪੈਡ ਹੈਗਾ ਸੀ ਉਹਦੇ ਕੋਲ ਆਈ ਪੈਡ ਤਿੰਨ ਘੰਟੇ ਤੱਕ
ਹੂੰ ਵੱਡੀ ਹੁੰਦੀ ਨਾ ਫਿਰ ਉਹ
ਹਾਂਜੀ ਹਾਂ ਵੱਡੀ ਸ਼ਗਨ ਹੁੰਦੀ ਹੈ ਉਹ ਵੀ ਹਲ ਵਿੱਚ ਉਹ ਮੁੰਡਾ ਲੈ ਕੇ ਬੈਠਾ ਹੁੰਦਾ ਠੀਕ ਵਖੋ ਜੀ ਮੇਰੀ ਕੀ ਇਹ ਸੋਚੀਏ ਕਿ ਠੀਕ ਹੈ ਫੋਨ ਦੇ ਫਾਇਦੇ ਵੀ ਹੈਗੇ ਨੇ ਪਰ ਇੱਕ ਇੱਕ ਉਮਰ ਚ ਆ ਕੇ ਫਾਇਦਾ ਹੈਗਾ ਹਾਂਜੀ ਮੇਰਾ ਤਾਂ ਇਹ ਵਿਚਾਰ ਹੈਗਾ ਕਿ ਜੀ ਮੇਰਾ ਮੇਰਾ ਤਾਂ ਇਹ ਵਿਚਾਰ ਹੈਗਾ ਕਿ ਮਾਂ ਪਿਓ ਨਾ ਜਾਣ ਬੁਝ ਕੇ ਫੋਨ ਦਿੰਦੇ ਨੇ ਤਾਂ ਕਿ ਤੁਸੀਂ ਨਾ ਤੰਗ ਨਾ ਕਰੋ ਚੀਕਾ ਨਾ ਮਾਰੋ ਉਹ ਕਿਨਾਰੇ ਤੇ ਬੈਠੇ ਰਹੋ ਜੀ ਜੀ ਜੀ
ਹਾਂਜੀ
ਹਾਂਜੀ
ਬਸ ਮਾਂ ਪਿਉ ਫਰੀ ਹੋ ਜਾਂਦੇ ਹੈ, ਬੱਚੇ ਨੂੰ ਪਰ ਹੈ ਤਾਂ ਗ਼ਲਤ ਹੈ ਬੱਚਿਆਂ ਕੰਨੀ ਧਿਆਨ ਦੇਣਾ ਚਾਹੀਦਾ ਵਾ ਫੌਨ ਦਿੰਦੇ ਹਨ ਜਦ ਤੱਕ ਕਈਆਂ ਦਾ ਹੋਮਵਰਕ ਦਾ ਵ ਹੋਮਵਰਕ ਹੋ ਗਿਆ ਫੋਨ ਲੈ ਲੋ ਬਾਕੀ ਟੀ ਵੀ ਲੱਗਿਆ ਘਰੇ ਵਾਈਫਾਈ ਲੱਗਿਆ ਹੈ ਵਲੋਗ ਵਗੈਰਾ ਦੇਖਦੇ ਰਹਿੰਦੇ ਆ ਬੈਠੇ ਏ
ਹਾਂਜੀ -ਹਾਂਜੀ ਸਹੀ ਕਹਿੰਦੇ ਪਏ ਔ, ਅੱਜ ਕੱਲ ਬ ਬਚੇਆਂ ਦੀ ਐਕਟੀਵਿਟੀ ਵੀ ਨਹੀਂ ਹੈਗੀ, ਅਗਰ ਮੈਂ ਆਪਣੇ ਟਾਈਮ ਦੀ ਗੱਲ ਕਰਾਂ ਅਗਰ ਮੈਂ ਆਪਣੇ ਟਾਈਮ ਦੀ ਗੱਲ ਕਰਾ ਤਾਂ ਵੀ ਗੱਲ ਕਰਾਂਗਾ ਠੀਕ ਹੈ ਜੀ, ਅਸੀਂ ਇਤਨਾ ਘੁੰਮਦੇ ਸੀ, ਇਤਨਾ ਘੁੰਮਦੇ ਸੀ, ਠੀਕ ਹੈ ਮੰਮੀ ਸਾਡੀ ਜੋ ਮਦਰ, ਸਾਡੇ ਪਿੱਛੇ ਪਿੱਛੇ ਘੁੰਮਦੇ ਰਹਿੰਦੇ ਸੀ ਕਿ ਰੋਟੀ ਖਾ ਲੋ, ਰੋਟੀ ਖਾ ਲੋ, ਅਸੀਂ ਰੋਟੀ ਵੀ ਨੀ ਖਾਂਦੇ ਸੀ ਪੂਰਾ ਦਿਨ ਘਾਰ ਨੀ ਆਉਂਦੇ ਸੀ ਚ ਖੇਡ ਗੁਲੀ ਡੰਡਾ ਖੇਲਦੇ ਸੀ ਅਸੀਂ, ਠੀਕ ਹੈ ਜੀ
ਹਾਂਜੀ ਹੁਣ ਤਾਂ ਹੈ ਹੀ ਨਹੀਂ ਕੁਛ, ਇਹੋ ਜਿਹਾ ਕੁਛ
ਆਹ ਅੱਜ ਕੱਲ੍ਹ ਦੇ ਬੱਚੇ ਨੂੰ ਐਵੇਂ, ਐਵੇਂ ਨੀ ਪਤਾ ਕਿ ਗੁੱਲੀ ਡੰਡਾ ਕੀ ਹੌਂਦਾ ਹੈ ਡੋਰੇਮੋਨ ਕੀ ਹੁੰਦਾ ਹੈ, ਸ਼ੀਨ ਚੈਨ ਕੀ ਹੁੰਦਾ, ਕੀ ਕਹਿੰਦੇ ਉਹ ਬਿਲਕੁਲ ਪਰ ਵੇਖੋ ਪਰ ਵੇਖੋ ਪੁਰਾਣਾ ਟਾਈਮ ਦੇਖੋ ਨਾ ਕੁਛ ਕੋਈ ਅਸੀਂ ਪੁਰਾਣੇ ਟਾਈਮ ਚ ਜਦੋਂ ਵੀਹ ਸਾਲ ਪਹਿਲੇ, ਐਨਾ ਅਸੀਂ ਕੋਈ ਕੇਸ ਸੁਣਿਆ ਕਿ ਉੱਥੇ ਮਤਲਬ ਕਿ ਆਇਆ ਨੀ ਘਾਰ, ਉੱਥੇ ਚਲੇ ਗਏ ਨੇ, ਠੀਕ ਹੈ ਜੀ
ਹਾਂ ਬਿਲਕੁਲ
ਪੇਰੈਂਟਸ ਨਾ ਅੱਜ ਦੇ ਟਾਈਮ ਜਿਹੜਾ ਪੇਰੈਂਟਸਂ ਆਪਣੇ ਬਿਲਕੁਲ ਬਾਹਰ ਕਿਉ ਭੇਜ ਦੇ ਔ, ਕਿਉਂਕਿ ਦੇਖੋ ਮਾਹੌਲ ਹੀ ਨਹੀਂ ਹੈਗਾ ਇਤਨੇ ਕੇਸ ਸੁਣਣ ਚ ਮਿਲਦੇ ਨੇ ਜੀ ਬਿਲਕੁਲ
ਪਹਿਲਾਂ ਤਾਂ ਬੱਚੇ ਖੇਡਦੇ ਰਹਿੰਦੇ ਸੀ, ਮਾਪਿਆਂ ਨੂੰ ਕਹਿੜ ਹੀ ਨਹੀਂ ਸੀ ਵੀ ਕਿੱਥੇ ਆ ਬੱਚਾ ਕਿਥੇ ਤੇ ਨਹੀਂ, ਹੁਣ ਔਨੂੰ ਪਤਾ ਵੀ ਆ ਜੂਗਾ ਮਾਹੌਲ ਠੀਕ ਹੈਗਾ ਹੁਣ ਤਾਂ ਮਾਹੌਲ ਹੈ ਹੀ ਨਹੀਂ ਬੱਚਿਆਂ ਨੂੰ ਬਾਹਰ ਭੇਜਣ ਦਾ, ਹੁਣ ਤਾਂ ਨਜ਼ਰਾਂ ਦੇ ਸਾਹਮਣੇ ਰੱਖਣਾ ਪੈਂਦਾ ਬੱਚਿਆਂ ਨੂੰ ਆਪਣੇ
ਹੂ ਬਿਲਕੁਲ
ਵਿਸ਼ ਵਿਸ਼ਵਾਸ ਨਹੀਂ ਅੱਜ ਕੱਲ੍ਹ ਕਿਸੇ ਤੇ ਵੀ
ਜੀ ਜੀ ਜਾਂ ਫਿਰ ਅੱਜ ਦੇ ਟਾਈਮ ਚ ਪੇਰੈਂਟਸ ਹੀ ਦੋ ਬੱਚੇ ਪੈਦਾ ਕਰਦੇ ਨੇ, ਇਸ ਕਰਕੇ ਪ੍ਰਵਾਹ ਹੈਗੀ ਏ ਪਹਿਲੇ ਜ਼ਮਾਨੇ ਚ ਛੇ ਛੇ ਅੱਠ ਅੱਠ ਬੱਚੇ ਹੁੰਦੇ ਸੀ, ਇਸ ਕਰਕੇ ਸ਼ਾਇਦ ਪਰਵਾਹ ਨਹੀਂ ਹੁੰਦੀ ਸੀ ਕਈ ਕਾਰਨ ਹੈ ਸਹੀ ਕਹਿੰਦੇ ਪਏ ਹੋ, ਹੂ
ਅੱਜ ਕੱਲ ਦਾ ਟਾਈਮ ਹੀ ਕੁੱਝ ਇਸ ਤਰ੍ਹਾਂ ਚੱਲ ਰਿਹਾ
ਬਿਲਕੁਲ- ਬਿਲਕੁਲ, ਹਰ ਦਿਨ ਅਖ਼ਬਾਰ ਚੁੱਕੋ ਤੇ ਕੁਛ ਨਾ ਕੁਛ ਹ
ਕੁਛ ਅਖ਼ਬਾਰ ਚੱਕ ਲਓ, ਟੀ ਵੀ ਦੇਖ ਲਓ, ਕੁਛ ਨਾ ਕੁਛ ਨਵਾਂ ਹੀ ਸੁਣਨ ਨੂੰ ਮਿਲਦਾ ਵਾ ਔਥੋ ਬੱਚਾ ਚੱਕਿਆ ਗਿਆ ਅੱਜ ਬੱਚਾ ਘਰ ਨਹੀਂ ਆਇਆ, ਕਿਸੇ ਨੇ ਕਿਸੇ ਨੂੰ ਮਾਰਤਾ ਕਿਸੇ ਨੇ ਕਿੱਥੇ ਕੁਛ ਕਰਤਾ ਅੱਜ ਕਲ ਤਾਂ ਇਹੀ ਮਾਹੌਲ ਚੱਲ ਰਿਹਾ ਜੀ
ਬਿਲਕੁਲ, ਬਿਲਕੁਲ
ਕਰਕੇ ਆਪਣਾ ਘਰ ਰਹੋ, ਘਰ ਰਹੋ ਆਪਣਾ ਸੋਖੇ ਰਹੋ
ਹਾਂਜੀ ਬਿਲਕੁਲ ਸਹੀ ਕਹਿ ਰਹੇ ਹੋ ਹੂ ਹੋਰ ਦੱਸੋ ਜੀ ਜੀ ਅਜ ਵੀ ਵੋਟੀ ਨੇ ਓ ਆਲੂ ਦੀ ਭੁਜੀਆਂ ਬਣਾਈ ਹੈ
ਆਲੂ ਦੀ ਭੁਜੀਆਂ
ਨਹੀਂ, ਨਹੀਂ ਆਲੂ ਦੀ ਸਬਜ਼ੀ
ਓਕੇ, ਓਕੇ ਹਾਂ ਚਲੋ
ਹਾਂਜੀ ਹਾਂ ਜੀ, ਜੀ, ਜੀ
ਬਾਰੀ ਦੋ ਹਾਂਜੀ ਤੁਸੀਂ ਜੋਬ ਕਰਦੇ ਓ।
ਨਈ ਆਪਣਾ ਕੰਮ ਐ ਜੀ।
ਕਿਸ ਚੀਜ ਦਾ।
ਓ ਫਰਮ ਹੈਗੀ ਫੈਕਟਰੀ।
ਫੈਕਟਰੀ ਬੋ ਵਧੀਆ।
ਜੀ, ਜੀ। ਜੀ, ਜੀ ਵੇਖੋ ਜੀ ਅੱਜ ਕੱਲ ਅ ਹਰ ਘਰ, ਫੈਕਟਰੀਆਂ ਲੱਗੀ ਦੀਆਂ ਨੇ ਠੀਕ ਐ ਜੀ ਇਸ ਕਰਕੇ ਠੀਕ ਐ ਪ੍ਰਦੂਸ਼ਣ ਵੀ ਬੜਾ ਫੈਲਦਾ ਅਗਰ ਤੁਸੀਂ ਆ ਅਗਰ ਦੇਖੋ, ਵੇਖੋ ਲੋਕ ਨਾ ਆਪਣੀ।
ਹੂੰ ਹਾਂਜੀ। ਬਿਲਕੁਲ, ਬਿਲਕੁਲ। ਓਦੇ ਕਰਕੇ ਪ੍ਰਦੂਸ਼ਣ ਐ ਹਰ ਘਰ ਚ ਅੱਜ ਕਲ ਦਸ, ਦਸ ਬਾਰਾਂ, ਬਾਰਾਂ ਗੱਡੀ ਹੈਗੀਆਂ। ਕੱਲਾ ਕੱਲਾ ਬੰਦਾ ਗੱਡੀ ਲੈ ਕੇ ਨਿਕਲਦਾ ਜੇ ਇਕੱਲੇ ਨੇ ਵੀ ਜਾਣਾ। ਪੈਲੇ ਦੇ ਟਾਈਮ ਚ ਹੁੰਦਾ ਸੀਗਾ ਜੇ ਗੱਡੀ ਗੱਡੀਆਂ ਘੱਟ ਸੀਗੀਆਂ। ਕਿਸੇ ਕਿਸੇ ਕੋਲ ਹੁੰਦੇ ਸੀ ਗੱਡੀਆਂ ਫੋਨ ਵੀ ਕਿਸੇ ਕਿਸੇ ਕੋਲ ਹੁੰਦੇ ਸੀਗੇ। ਰਡੀਏਸ਼ਨ ਪੈਲਾਂ ਬੋਤ ਘੱਟ ਸੀਗੀ ਅੱਜ ਤੋਂ ਪੰਦਰਾਂ ਵੀਹ ਸਾਲ ਪੈਲਾਂ। ਹੁਨ ਤਾਂ ਪੰਛੀ ਵੀ ਨੀ ਦਿਖਦੇ। ਰੇਡੀਏਸ਼ਨ ਕਰਕੇ ਮੋਬਾਇਲਾਂ ਦੇ ਕਰਕੇ ਪੰਛੀ ਵੀ ਨੀ ਦਿਖਦੇ। ਨਹੀਂ ਤਾਂ ਪੈਲਾਂ ਜਦੋਂ ਅੱਖ ਖੁਲਦੀ ਸੀਗੀ ਪੰਛੀ ਚੈ, ਚੈ, ਚੈ ਲੱਗੇ ਹੁੰਦੇ ਸੀਗੇ ਘਰਾਂ ਦੇ ਬਾਹਰ। ਬੋਲਣ ਅੱਜ ਕੱਲ ਤਾਂ ਨੀ ਮਿਲਦੇ ਨੀ ਤਾਂ ਸਾਡੇ ਤਾਂ ਘਰਾਂ ਦੇ ਵਿੱਚ ਵੀ ਅਲਣਾ ਪਾ ਲੈਂਦੇ ਸੀਗੇ ਪੰਛੀ ਪੈਲਾਂ। ਹੁਨ ਤਾਂ ਵੈਸੇ ਦੇਖਣ ਨੂੰ ਨੀ ਮਿਲਦੇ ਕਿਤੇ ਵੀ। ਬੋਤ ਘੱਟ ਮਿਲਦੇ ਐ ਉਹ ਪੈਲਾਂ ਓ ਛੋਟੇ ਚਿੜੀ। ਚਿੜੀ ਹੁੰਦੀ ਸੀ ਜਿਨੂੰ ਚਿੜੀ ਚਿੜਾ ਕਹਿੰਦੇ ਸੀ। ਓ ਵੀ ਅਲੋਪ ਹੋਗੇ ਓ ਵੀ ਦਿਖਦੇ ਨੀ ਹੁਨ ਤਾਂ ਬਿਲਕੁਲ ਈ ਨੀ ਹੈਗੇ ਓ ਤਾਂ। ਹੁਨ ਤਾਂ ਬਸ ਏ ਕਾਂ ਕੂੰ ਇਲ ਵਗੈਰਾ ਏ ਬਚੀਆਂ।
ਅ ਛਿੱਪਕਲੀਆਂ ਰੈ ਗਈਆਂ ਨੇ ਛਿੱਪਕਲੀਆਂ ਕੈਦੇ।
ਵਾ ਛਿਪਕਲੀਆਂ ਰੈ ਗਈਆਂ ਹਾਂਜੀ, ਹਾਂਜੀ ਘਰੇ ਉੱਡਣ ਆਲੇ ਤਾਂ ਜੀਵ ਬੋਤ। ਘੱਟ ਹੋਗੇ ਹੁਨ।
ਹਾਂਜੀ। ਬਿਲਕੁਲ ਬਿਲਕੁਲ ਫਿਰ ਜੀ, ਜੀ ਦੇਖੋ ਹਾਂ, ਮਾ ਜੰਗਲ ਕਿਹੜੇ ਹੁੰਦੇ ਹੈਗੇ ਵੱਡੇ ਵੱਡੀ ਬਿਲਡਿੰਗਾਂ ਬਣਾਈ ਜਾਂਦੇ ਨੇ ਸਰਕਾਰ ਅੱਛਾ ਮੈਨੂੰ ਇਕ ਗੱਲ ਦੱਸੋ? ਕਿ ਮਤਲਬ ਕਿ ਜਿੱਥੇ ਦੋ ਸੌ ਕਿਲੋਮੀਟਰ ਜਾਣਾ। ਜਾਂ ਫਿਰ ਪੰਨ ਸੌ ਕਿਲੋਮੀਟਰ ਜਾਣਾ ਹੋਏ ਠੀਕ ਐ ਜੀ ਤੇ ਮਤਲਬ ਕਿ ਮੈਕਸੀਮਮ ਲੋਕ ਆਪਣੇ ਪ੍ਰਾਈਵੇਟ ਕਾਰ ਕਰਕੇ ਜਾਂਦੇ ਨੇ। ਠੀਕ ਐ ਜੀ ਟ੍ਰਰੇਨ ਤੇ ਇਸ ਕਰਕੇ ਨੀ ਜਾਂਦੇ ਕਿਉਂਕਿ ਦੇਖੋ, ਤੇ ਇ ਟਿਕਟ, ਟਿਕਟਾਂ ਨੀ ਮਿਲਦੀ ਭੀੜ ਭੜੱਕਾ ਇਤਨਾ ਹੁੰਦਾ ਹੁਨ ਸਭ ਤੋਂ ਵੱਡਾ, ਲੈਟਰਿੰਗ ਇਤਨੀ ਸਮੈਲ ਮਾਰਦੀ ਐ। ਠੀਕ ਐ ਜੀ, ਔਰ ਅੱਜ ਕੱਲ ਦੀ ਟ੍ਰਰੇਨਾਂ ਵਿੱਚ ਵੀ। ਇਤਨੀ ਲੇਟ ਹੁੰਦੀਆਂ ਨੇ ਦੋ-ਦੋ ਗਾਂਟੇ ਲੇਟ ਐ ਵੰਦਗੀ ਟ੍ਰੇਨਾਂ ਚਲਾ ਕੇ ਠੀਕ ਐ ਵੀ, ਐ ਸਾਡੀ ਪੈਸੇਜਰ ਟ੍ਰੇਨਾਂ ਨੂੰ ਅ ਕਾਫੀ ਡਿਸਟਰਬ ਕਰਦੀਆਂ ਨੇ ਤੇ ਤੁਸੀਂ, ਕਿੱਥੇ ਜਾਣਾ ਹੋਏ ਪੰਨ ਸੌ ਕਿਲੋਮੀਟਰ ਜਾਂ ਛੇ ਸੌ ਕਿਲੋਮੀਟਰ ਤੇ ਤੁਸੀਂ ਕਿਵੇਂ ਟ੍ਰੇਨ ਤੇ ਜਾਂਦੇ ਹੋ? ਕਾਰ ਤੇ ਜਾਂਦੇ ਓ ਅਗਰ ਟ੍ਰੇਨ ਤੇ ਜਾਂਦੇ ਓ ਤਾਂ ਕਿਉਂ ਜਾਂਦੇ ਓ?
ਟ੍ਰੇਨ ਚ ਏ ਹੁੰਦਾ ਵਾ ਆਪਣਾ ਸਫ਼ਰ ਵਧੀਆ ਨਿਕਲ ਜਾਂਦਾ ਵਾ ਪਰ ਜੇੜਾ ਟੋਇਲੇਟ ਵਗੈਰਾ ਦੀ ਤੁਸੀ ਗੱਲ ਕਰ ਰੇ ਓ ਓਦਾ ਸਾਫ਼ ਸੁਥਰੇ ਨਈ ਮਿਲਦੇ, ਜੇੜੇ ਕੋਈ ਫਸਟ ਕਲਾਸ ਹੋਣਗੀਆਂ ਜੇੜੀਆਂ ਟਰੇਨਾਂ
ਜੀ ਜੀ, ਜੀਂ ਜੀ ਜੀ ਆਵਾਜ ਫੇਰ ਬੰਦ ਹੋ ਗਈ ਅੱਛਾ ਜੀ- ਜੀ ਸਈ ਕੈਂਦੇ ਹਾਂਜੀ -ਹਾਂਜੀ ਸਈ ਕੈਂਦੇ। ਪਰ ਜਿਵੇ ਜੀ
ਹੁੰ ਬਿਲਕੁਲ।
ਜੀ ਜੇੜੀ ਤੁਸੀ ਹੁਣ ਗੱਲ ਕੀਤੀ ਆ ਫਸਟ ਦੀ ਚਲੋ ਜੀ ਫਸਟ ਏ ਸੀ ਦੀ ਟਿਕਟ ਹੁੰਦੀ ਆ ਦੋ ਹਜਾਰ ਤੁਸੀ ਦੋ ਜ਼ਾਰ ਬੰਦਾ ਆਪਨਾ ਕੈਬ ਕਰਕੇ ਚਲਾ ਜਾਏ ਕਿਉਂ ਜੀ!
ਜਾਰ ਵੀ ਨੀ ਲੱਗਦੇ ਅਸੀ ਨੇੜੇ -ਤੇੜੇ ਜਾਨੇ ਆ ਆਪਣਾ ਅ ਢਾਈ ਤਿੰਨ ਸੌ ਕਿਲੋਮੀਟਰ ਜਾਣਾ ਹੁੰਦਾ ਵਾ ਓਈ ਸਾਡੇ ਪੰਜ ਛੇ ਸੌ ਰੁਪਇਆ ਲੱਗਦਾ ਵਾ। ਪੰਜ ਜੀਆਂ ਦਾ। ਹੁਨ ਰੱਖੜੀ ਆ ਰੀ ਆ ਮੰਨੋ ਦੋ ਮੀਨੇ ਬਾਅਦ ਅਗਸਤ 'ਚ। ਫਿਰ ਜਾਣਾ ਅਸੀ ਰੱਖੜੀਆਂ ਤੇ ਓਦੀ ਟ੍ਰੇਨ ਪੈਲਾ ਸਾਨੂੰ ਦੋ ਤਿੰਨ ਦਿਨ ਪੈਲਾ ਬੁਕਿੰਗ ਕਰਾਣੀ ਪੈਣੀ ਐ।
ਹਾਂਜੀ।
ਖੜ੍ਹੇ ਪੈਰ ਓਥੇ ਜਾਵਾਂਗੇ ਤੇ ਟਿਕਟਾਂ ਲਵਾਂਗੇ ਇਨੇ ਨੂੰ ਟ੍ਰੇਨ ਨਿਕਲ ਜਾਂਦੀ।
ਬਿਲਕੁਲ, ਬਿਲਕੁਲ ਨਿਕਲ ਜਾਂਦੀ।
ਐ ਤੇ
ਸਈ ਕੈਂਦੇ ਪੇ ਓ, ਸਈ ਕੈਂਦੇ ਬੰਦਾ ਜੀ। ਬੰਦਾ ਫੈਮਿਲੀ ਲੈ ਕੇ ਜਨਰਲ ਡੱਬੇ ਤੇ ਖੜਾ ਨੀ ਹੋ ਸਕਦਾ ਅਗਰ, ਅਗਰ ਅਰਜ--ਟ ਜਾਣਾ ਹੋਏ ਅਗਰ ਐਮਰਜੈਂਸੀ ਤੇ ਜਾਣਾ ਹੋਏ ਤਾ ਟਿਕਟਾਂ- ਟਿਕਟਾਂ ਨਈ ਦੋ- ਦੋ ਮਹੀਨੇ ਬਾਅਦ ਦੀ ਕਰਾਣੀ ਪੈਂਦੀਆਂ ਨੇ।
ਬਿਲਕੁਲ, ਬਿਲਕੁਲ ਜੀ।
ਜੀ, ਹੁੰ ਹੋਰ ਸੁਣਾਓ ਜੀ? ਫੇਰ ਵੀ ਟ੍ਰੇਨਾਂ ਚੋ ਇਤਨਾ ਤੇਨ ਤੇ ਕੇੜਾ ਸੁਧਾਰ ਹੋਇਆ ਅੱਜ ਤੋਂ ਪੰਜਾਹ ਸਾਲ ਪੈਲੇ ਵੀ ਟ੍ਰੇਨ ਦੀ ਸਪੀਡ ਅੱਸੀ ਨੱਬੇ ਹੈਗੀ ਸੀ ਔਰ ਅੱਜ ਵੀ ਅੱਸੀ ਨੱਬੇ ਈ ਹੇਗੀ ਏ, ਐ ਕੈਂਦੇ ਨੇ ਵੰਦੇ ਭਾਰਤ, ਵੰਦੇ ਭਾਰਤ ਇੱਕ ਸੌ ਅੱਸੀ ਤੇ ਚੱਲਦੀ ਐ ਇੱਕ ਸੌ ਸੱਠ ਦੀ ਚੱਲਦੀ ਐ ਅਰੇ ਕਿੱਥੇ ਚੱਲਦੀ ਐ। ਔਰ ਇੱਕ ਜੀਬ ਓ ਵੀ ਸੱਤਰ ਅੱਸੀ ਤੇ ਚੱਲਦੀ ਐ। ਓ ਜਲਦੀ ਪੁਚਾ ਦਿੰ ਓ ਨਾ ਰੁਕਦੀ ਨੀ ਐ ਮਤਲਬ ਉਸ ਤੋਂ ਵੱਡੀ ਕੋਈ ਟ੍ਰੇਨ ਹਰਾ ਸਿਗਨਲ ਜੀ।
ਓਨੂੰ ਸ ਓਨੂੰ ਖੜ੍ਹਨਾ ਨੀ ਪੈਂਦਾ ਕਰੋਸਿੰਗ ਲਈ। ਕਰੋਸਿੰਗ ਓਨੂੰ ਦੂਸਰੀ ਗੱਡੀਆ ਦੇਂਦੀ ਐ। ਜੇੜੀ ਜਰਨਲ ਗੱਡੀਆਂ ਹੁੰਦੀਆ ਉਨਾ ਨੂੰ ਕੋਚਿੰਗ ਦਿੰਦੀ ਐ ਓ ਨਿਕਲ ਜੇਗੀ ਪਰ ਓ ਦੂਜੀ ਆਮ ਜੇੜੀ ਜਰਨਲ ਗੱਡੀਆਂ ਹੈਗੀਆਂ ਓ ਖੜ੍ਹੀ ਰੈਣਗੀ।
ਹਾਂਜੀ, ਪਰ ਸਪੀਡ ਇੱਕ ਈ ਹੈਗੀ ਐ ਆ ਈ ਅਸ
ਸਪੀਡ ਸੇਮ ਈ ਐ, ਹਾਂ ਸਪੀਡ ਸੇਮ ਈ ਐ ਬਸ ਜਲਦੀ ਤਾਂ ਪਹੁੰਚਾਂਦੀ ਕਿਉਂਕੀ ਉਨੂੰ ਖੜਨਾ ਨੀ ਪੈਂਦਾ ਗੱਡੀ ਕਰੋਸਿੰਗ ਲਈ। ਉਨੂੰ ਮਿਲਦਾ ਗ੍ਰੀਨ ਆਲਾ।
ਬਿਲਕੁਲ ਜੀ।
ਚਲੋ ਠੀਕ ਐ ਭਾਜੀ ਅੱਛਾ ਜੀ, ਸਾਸਰੀਕਾਲ ਜੀ, ਓਕੇ ਠੀਕ।